ਹ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ
ਅ
ਹਾਂਜੀ ਹੋਰ ਸੁਣਾਓ ਕਿੱਦਾਂ ਠੀਕ ਹੋ ਤੁਸੀਂ
ਹੂੰ -ਹੂੰ -ਹੂੰ- ਹੂੰ- ਹੂੰ
ਹਾਂਜੀ ਥੋੜ੍ਹਾ ਉੱਚੀ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ
ਨਾਲ ਹੀ ਸਾਡੀ ਫੇਰੀ
ਹਾਂਜੀ -ਹਾਂਜੀ ਹੁਣ ਆ ਰਹੀ ਭਾਜੀ ਤੁਹਾਡੀ ਆਵਾਜ
ਹਮ
ਹਾਂਜੀ, ਹੋਰ
ਤੁਹਾਡਾ ਅੱਜ ਦਾ ਟੋਪਿਕ ਕੀ ਹੈ? ਸਾਡਾ ਅੱਜ ਦਾ ਟੋਪਿਕ ਹੈਗਾ ਫੋਨ ਮੋਬਾਈਲ ਮੋਬਾਈਲ ਫੋਨ ਇਹ ਇਹਦੀਆਂ ਤੁਸੀਂ ਦੱਸਣੀਆਂ ਲਾਭ ਤੇ ਹਾਨੀ
ਹਾਂਜੀ- ਹਾਂਜੀ- ਹਾਂਜੀ ਪਹਿਲੇ ਮੈਂ ਤੁਹਾਨੂੰ ਮੋਬਾਈਲ ਦੀਆਂ ਮਤਲਬ ਫਾਇਦੇ ਦੱਸਦੀ ਹਾਂ ਮੋਬਾਈਲ ਸਾਡੇ ਡੇਲੀ ਰੂਟੀਨ ਵਿੱਚ ਮਤਲਬ ਬਹੁਤ ਵਧੀਆ ਚੀਜ਼ ਹੈ ਜਿੱਦਾਂ ਮੰਨ ਲੋ ਕਿ ਸਾਡੇ ਬੱਚੇ ਲਗਾ ਲਓ ਜਿੱਦਾਂ ਕਿਤੇ ਜਾਂਦੇ ਨੇ ਘੁੰਮਣ ਫਿਰਨ ਜਾਂਦੇ ਨੇ ਜਾਂ ਕਿਤੇ ਟਿਊਸ਼ਨ ਤੇ ਜਾਂਦੇ ਨੇ ਨਾ ਸਾਨੂੰ ਕੋਈ ਟੈਨਸ਼ਨ ਨੀ ਰਹਿੰਦੀ ਅਸੀਂ ਬੱਚੇ ਬੱਚਿਆਂ ਨੂੰ ਘਰੋਂ ਕਹਿ ਕੇ ਭੇਜਦੇ ਵੀ ਜੇ ਬੇਟਾ ਜਦੋਂ ਜਾਓਗੇ ਤੁਸੀਂ ਤੇ ਉਦੋਂ ਸਾਨੂੰ ਫੋਨ ਕਰ ਦਿਓ ਨਾ ਜਿੱਦਾਂ ਪਹੁੰਚ ਕੇ ਫੋਨ ਕਰ ਦਿਓ ਕਿਸੇ ਵੇਲੇ ਬਚਾ ਆਉਣ ਲੱਗੇ ਲੇਟ ਹੀ ਹੋ ਜਾਂਦਾ ਤੇ ਬੱਚਾ ਚਲੋ ਦੋਂ ਫੋਨ ਕਰ ਦਿੰਦਾ ਨਾ ਵੀ ਅਸੀਂ ਮਤਲਬ ਇੰਨੇ ਟਾਈਮ ਤੇ ਪਹੁੰਚਣਾ ਵਾ ਇੰਨੇ ਟਾਈਮ ਤੇ ਪਹੁੰਚਣਾ ਵਾ ਤੇ ਬੱਚਾ ਚਲੋ ਸਾਨੂੰ ਦੱਸ ਦਿੰਦਾ ਫੋਨ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਆਪਣਾ ਬੱਚਾ ਨਾ ਮਤਲਬ ਸੇਫ ਹੈਗਾ ਵਾ ਕਿੱਥੇ ਹੈਗਾ ਉੱਥੇ ਨੀ ਹੈਗਾਾ ਮਤਲਬ ਸਾਰਾ ਕੁੱਛ ਪਤਾ ਲੱਗ ਜਾਂਦਾ ਤੇ ਮਤਲਬ ਹਾਨੀਆਂ ਏਦਾਂ ਵਾ ਵੀ ਜਦੋਂ ਬੱਚਾ ਮਤਲਬ ਫੋਨ ਤੇ ਬੈਠਦਾ ਤੇ ਫੋਨ ਤੇ ਬੈਠੇ -ਬੈਠੇ ਬੱਚੇ ਨੂੰ ਪਤਾ ਨੀ ਲੱਗਦਾ ਮੈਂ ਗੇਮ ਖੇਲ ਰਿਹਾ ਵਾ ਜਾਂ ਕੁਛ ਮਤਲਬ ਰੀਲ ਸਕੋਲ ਵਗੈਰਾ ਕਰ ਕਰਕੇ ਦੇਖੀ ਜਾ ਦੇ ਇੱਕ ਘੰਟਾ, ਦੋ ਘੰਟਾ ਵੇਸਟ ਕਰ ਦਿੰਦਾ ਤ ਚਲੋ ਸਟੱਡੀ ਵਾਸਤੇ ਵਧੀਆ ਵਾ ਨਾ ਫੋਨ ਚਲਾਉਣਾ ਜਿਦਾਂ ਸਟੱਡੀ ਵਾਸਤੇ ਜ਼ਿਆਦਾ ਬੈਨੀਫਿਟ ਹੈ ਮਤਲਬ ਜਦੋਂ ਬੱਚਾ ਔਨਲਾਈਨ ਆਪਣੀ ਪੜ੍ਹਾਈ ਕਰ ਰਿਹਾ ਵਾ ਜਾਂ ਕੁੱਛ ਕਰ ਰਿਹਾ ਤਾਂ ਉਹ ਤਾਂ ਵਧੀਆ ਜਦੋਂ ਮਤਲਬ ਟਾਈਮ ਵੇਸਟ ਕਰਦਾ ਤੇ ਉਦੋ ਥੋੜੀ ਚਿੜ ਜਿਹੀ ਚੜ੍ਹ ਜਾਂਦੀ ਹਨਾ
ਆਹੀ ਆ ਹ ਆਹੀ ਹੈ ਹਾਨੀਆ ਕਿ ਬੱਚੇ ਜਿੰਨਾ ਫੋਨ ਜਿਆਦਾ ਚਲਾਉਂਦੇ ਆ ਉਹਨਾਂ ਦੀਆਂ ਅੱਖਾਂ ਤੇ ਤੇ ਬ੍ਰੇਨ ਤੇ ਇਫੈਕਟ ਪੈਂਦਾ ਵਾ ਜਿੰਦਾ ਬੱਚਾ ਕੁਛ ਯਾਦ ਕਰਦਾ ਵਾ ਉਹਨਾਂ ਨੂੰ ਯਾਦ, ਯਾਦ ਘੱਟ ਹੁੰਦਾ ਵਾ ਇਹ ਇਹ ਫੋਨ ਕਰਕੇ ਹੀ ਹੁੰਦਾ ਜੀ ਸਾਰਾ ਕੁਛ
ਹਾਂਜੀ- ਹਾਂਜੀ
ਹਾਂਜੀ ਜਿੰਨਾ ਕੁਸੀ ਲ ਬੱਚਿਆਂ ਦੇ ਅ ਜਿੱਦਾਂ ਸਾਡੇ ਬੱਚੇ ਕਈ ਬਾਹਰ ਵੀ ਹੁੰਦੇ ਆ। ਜਿੰਦ ਕਈ ਜਿਦਾਂ ਅਸੀਂ ਇੰਡੀਆ ਚ, ਉਹ ਹੋਰ ਕੋਈ ਕੰਟਰੀ ਚ ਆ, ਅਸੀਂ ਉਹਨਾਂ ਨਾਲ ਵੀਡੀਓ ਕਾੱਲ ਤੇ ਗੱਲ ਵੀ ਕਰ ਸਕਦੇ, ਸਾਨੂੰ ਇੱਦਾਂ ਲੱਗਦਾ ਕਿ ਉਹ ਸਾਡੇ ਕੋਲ ਹੀ ਆ, ਅਸੀਂ ਇਹਨਾਂ ਨਾਲ ਗੱਲ ਕਰ ਸਕਣੇ। ਲਾਭ ਵੀ ਹੈਗੇ ਤੇ ਹਾਨੀਆਂ ਵੀ ਬਹੁਤ ਜ਼ਿਆਦੀਆਂ ਵ
ਹਾਂਜੀ ਹਾਂਜੀ, ਸਾਨੂੰ ਫੋਨ ਦਾ ਮਤਲਬ ਸਹੀ ਯੂਜ ਕਰਨਾ ਚਾਹੀਦਾ। ਮਿਸਯੂਜ ਨਈਂ ਕਰਨਾ ਚਾਹੀਦਾ, ਜਿੱਦਾਂ ਕਈ
ਬੱਚਾ ਕਿਤੇ ਬਾਹਰ ਜਾਵੇ ਇੱਧਰ-ਉੱਧਰ, ਬੱਚੇ ਦੀ ਅਸੀਂ ਲਾਈਵ ਲੋਕੇਸ਼ਨ ਵੀ ਅ ਅਸੀਂ ਆਪਣੇ ਕੋਲ ਰਹਿ ਸਕਦੇ, ਇਹ ਵੀ ਹੈਗਾ ਲਾਭ ਇੱਕ ਤੇ ਹਾਨੀ ਆ ਹਾਂਜੀ, ਕਈ ਵਾਰੀ ਬੱਚੇ ਜ਼ਿਆਦਾ ਫੋਨ ਚਲਾਉਂਦੇ ਚਲਾਉਦੇ ਨੇ ਇੰਦਾਂ ਲੱਗਦਾ ਕਿ ਕਈ ਗੇਮ ਖੇਲਦੇ-ਖੇਲਦੇ ਉਹਨਾਂ ਵਿੱਚ ਪਬਜੀ ਹੋ ਗਈ ਬੀਜੀ ਐਮ ਆਈ ਪਬਜੀ। ਫਰੀ ਫਾਇਰ ਇਹ ਯੂਸੀ ਹੋ ਗੀ ਡਾਇਮੰਡ ਹੋਗੇ। ਏਦਾਂ ਕਰਕੇ ਅ ਟੋਪ ਅਪ ਜੇ ਕਰਦੇ ਰਹਿੰਦੇ, ਬੱਚੇ ਆਪਣੇ ਘਰਦਿਆਂ ਦੇ ਪੈਸੇ ਕਈ ਬੱ ਜਾਂ ਟੋਪ ਅਪ ਕਰ ਕਰਕੇ ਆਪਣੇ ਘਰਦਿਆਂ ਦਾ ਪੇਰੈਂਟਸ ਦਾ ਬੈਂਕ ਅਕਾਊਂਟ ਖਾਲੀ ਕਰਾ ਕੇ
ਹਾਂਜੀ, ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਹੈ। ਇਹ ਪਰ ਬੁਰੀ ਆਦਤ ਹੈ ਨਾ ਬੱਚਿਆਂ ਚ
ਹਾਂ।
ਹਂ, ਇਹ ਨਈਂ ਯੂਜ ਕਰਨੀ ਚਾਹੀਦੀ, ਆਨਲਾਈਨ ਗੇਮਸ ਵਗੈਰਾ ਨਈਂ ਖੇਲਣੀਆਂ ਚਾਹੀਦੀਆਂ।
ਕਈ ਬੱਚਿਆਂ ਦੇ ਫੋਨ ਵਿੱਚ ਗੂਗਲ ਪੇ ਵੀ ਹੁੰਦਾ ਵਾ, ਕਈ ਪੇਰੈਂਟਸ ਦੇ ਫੋਨ ਵਿੱਚ ਗੂਗਲ ਪੇ ਹੁੰਦਾ ਵਾ ਮਤਲਬ, ਹਾਂਜੀ, ਉਹ ਬੱਚੇ ਨੂੰ ਕੁਛ ਨਹੀਂ ਪਤਾ ਹੁਣ
ਹਾਂਜੀ ਹਾਂਜੀ।
ਤੇ ਬੱਚਾ ਕਦੇ ਗੂਗਲ ਪੇ ਦਾ ਹਾਂਜੀ ਜੇ ਬੱਚੇ ਨੂੰ ਕੁਛ ਨਈਂ ਪਤਾ ਹੋਵੇ ਨਾ ਜੇ ਉਹ ਬੱਚਾ ਬ ਨਾ ਕਿਤੇ ਨੱਪ ਦੇਵੇਗਾ ਤੇ ਜ਼ਿਆਦਾ ਖਾਲਾ ਖਾ ਕੇ ਖਾਤਾ ਖਾਲੀ ਹੋ ਜਾਂਦਾ ਆ ਨਾਂ।
ਹਾਂਜੀ, ਹਾਂਜੀ, ਇਹ ਤਾਂ ਹੈ ਈ।
ਹਂ
ਹਾਂਜੀ, ਹੋਰ ਸੁਣਾਓ, ਤੁਸੀਂ ਕੁਛ ਨਾਂ।
ਹ ਤੁਸੀ
ਹੈਲੋ।
ਹਾਂਜੀ ਹਾਂਜੀ, ਹੈਲੋ ਹਾਂਜੀ, ਹਾਂਜੀ ਬੋਲੋ।
ਆਵਾ ਥੋੜੀ ਚਿਰੀ ਪਾ ਕੇ ਆ
ਹਾਂਜੀ, ਹਾਂਜੀ, ਹਾਂਜੀ ਇਹ ਤਾਂ ਹੈ ਬਿਲਕੁਲ ਆਪਣੇ ਰਿਸ਼ਤੇਦਾਰੀ ਲਗਾ ਲਓ ਜਿੱਦਾਂ ਕੋਈ ਦੂਰ ਬੈਠਾ ਵਾ ਨਾਂ। ਅਸੀਂ ਜਿੱਦਾਂ ਨਹੀਂ ਜਾ ਸਕਦੇ, ਉਹਨਾਂ ਦੇ ਕੋਲ ਨਹੀਂ ਜਾ ਸਕਦੇ, ਜਾਂ ਕਿੱਦਾਂ ਨਾ ਅਸੀਂ। ਅਸੀ ਮੋਬਾਇਲ ਤੋਂ ਉਹਨਾਂ ਦਾ ਪਤਾ ਕਰ ਸਕਦੇ ਆਂ, ਕੋਈ ਜਗਗਾ ਲਓ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਉਹਨਾਂ ਦਾ ਉਹ ਹੋਸਪਿਟਲ ਦਾਖ਼ਲ ਨਹੀਂ ਜਾਂ ਕਿਦਾਂ ਨਾਂ ਆਪਾਂ ਤੇ ਘਰ ਦੀ ਕਈ ਵਾਰੀ ਕੋਈ
ਹਾਂਜੀ, ਉਸ ਨੂੰ ਫੋਨ ਕਰਦੇ
ਹਾਂਜੀ, ਹਾਂਜੀ ਅਸੀਂ ਨਈਂ
ਇਹ ਤਾਂ ਇਲਾਜ ਬਹੁਤ ਵਧੀਆ। ਹਾਂਜੀ।
ਹਾਂਜੀ ਅਸੀਂ ਹੁਣ ਪੁੱਛ ਸਕਦੇ ਆ, ਤੁਹਾਡਾ ਕੀ ਹਾਲ ਚਾਲ ਹੈ ਚਲੋ ਗੂਗਲ ਪੇ ਵਗੈਰਾ ਵੀ ਚੱਲਦੇ ਨੇ। ਜਾਂ ਪੈਸੇ ਪੂਸੇ ਮਤਲਬ ਚਲੋ ਦੇਣੇ ਹੋਣ ਤੇ ਉਹ ਵੀ ਚਲੋ ਆਪਾਂ ਦੇ ਸਕਦੇ ਨੇ।
ਹਾਂਜੀ, ਹਾਂਜੀ ਫਾਇਦੇ ਤਾਂ ਕਾਫੀ ਨੇਂ।
ਹਾਂਜੀ, ਹਾਂਜੀ ਇਹਵੀ, ਇਹ ਵੀ ਨੇਂ। ਜਿਵੇਂ ਗੂਗਲ ਪੇ ਅਸੀਂ ਚਲਾਨੇ ਆਂ, ਕਈ ਵਾਰੀ ਤਾਂ ਬੈਂਕ ਅਕਾਊਂਟ ਜਿੰਨਾ ਤੁਹਾਨੂੰ ਦੱਸਿਆ ਕੀ ਬੱਚ ਇਹ ਲਿੰਕ ਨੂੰ ਦੱਬਦੇ ਆ। ਤੇ ਸਾਰਾ ਬੈਂਕ ਅਕਾਊਂਟ ਪੇਰੈਂਟਸ ਦਾ ਖਾਲੀ ਹੋ ਹੁੰਦਾ ਵਾ ਤੇ ਕਈ ਵਾਰੀ ਤਾਂ। ਪੇਰੈਂਟਸ ਨੂੰ ਵੀ ਨੀ ਪਤਾ ਹੁੰਦਾ ਵਾ ਕਿ ਆ ਵਾਲੇ। ਕਿਸੇ ਨੂੰ ਨਹੀਂ ਦੇਣਾ ਜਾਂ, ਆ ਵਾਲਾ ਲਿੰਕ ਨਹੀਂ ਨੱਪਣਾ ਕਈ ਵਾਰੀ ਤਾਂ ਪੇਰੈਂਟਸ ਨੂੰ ਨਹੀਂ ਪਤਾ ਹੁੰਦਾ ਤੇ ਪੇਰੈਂਟਸ ਵੀ ਨੱਪ ਦਿੰਦੇ ਤਾਂ ਉਨਾ ਪੇਰੈਂਟਸ ਤੋਂ ਵੀ ਗ਼ਲਤੀ ਹੋ ਸਕਦੀ ਹੈ।
ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ। ਉਹੀ ਤੇ ਮਿਸ ਅੰਡਰਸਟੈਂਡਿੰਗ ਕਿਸੇ ਨਾਲ ਵੀ ਟ੍ਰੈਜਡੀ ਜਦੋਂ ਹੋਣੀ ਹੋਵੇ ਤੇ ਕਿਸ। ਕਿਸੇ ਨਾਲ ਵੀ ਹੋ ਸਕਦਾ।
ਹਾਂਜੀ ਉਹ ਹੈ ਲਿੰਕ ਭੇਜਦੇ ਆ, ਜਿੱਦਾਂ ਤੁਸੀਂ ਲਿੰਕ ਨੂੰ ਨੱਪਦੇ ਆ ਉਹਨਾ ਦਾ ਤੁਹਾਡਾ ਸਾਰਾ ਬਾਇਓਡਾਟਾ ਤਾਂ ਉਹਨਾਂ ਦੇ ਕੋਲ ਚਲੇ ਜਾਂਦਾ ਵਾ ਤੁਹਾਡੇ ਸਾਰੇ ਪਿੰਨ ਪੁੰਨ ਜਦੋਂ ਤੁਸੀਂ ਪਿੰਨ ਭਰਨਾ ਆ ਤੇ ਉਹਨਾਂ ਨੂੰ ਪਿੰਨ ਪਤਾ ਲੱਗ ਜਾਣਾ ਤੇ ਉਹਨਾਂ ਨੇ ਤੁਹਾਡਾ ਸਾਰਾ ਬੈਂਕ ਅਕਾਊਂਟ। ਖਾਲੀ ਕਰ ਦੇਣਾ ਇਹ-ਇਹ ਹਾਨੀਆਂ ਤਾਂ ਬਹੁਤ ਜਿਆਦਾ
ਹਾਂਜੀ, ਹਾਂਜੀ ਇਹ ਤਾਂ ਹੈ ਬਿਲਕੁਲ ਸਹੀ ਗੱਲ।
ਆ ਵੀ ਹਨੀ ਇੱਕ ਪਤਾ ਨਹੀਂ ਆਰਟੀਫਿਸ਼ਅਲ ਇਟਾਲੀਜਸੀ ਏ ਆਈ ਜਿਹਨੂੰ ਅਸੀਂ ਅੱਜ ਗੱਲ ਕਹਿੰਦੇ ਆ। ਜਿਹੜੀ ਨਵੀਂ ਚੱਲੀ ਆ ਉਹ ਵੀ ਬੱਚੇ ਪਤਾ ਨੀ ਫੋਟੋਆਂ ਬਣਾਉਂਦੇ ਆ ਜਿੰਦਾਂ ਮਰਜ਼ੀ ਗੰਦੀਆਂ, ਗੁੰਦੀਆਂ ਕਈ ਫੋਟੋਆਂ ਬਣਾ ਦੇ ਵੀਡੀਓ, ਫੋਟੋਆਂ ਇਦਾਂ ਲਾ ਕੇ ਉਹ ਇੰਸਟਾਗ੍ਰਾਮ ਤੇ ਫਿਰ ਬਾਅਦ ਚੋਂ ਸਟੋਰੀਆਂ ਪਾਂਦੇ ਐ। ਕਈ ਗਨ ਦੀ ਵੀਡੀਓ ਬਣਾਂਦੇਆ। ਕਈ ਤਾਂ ਆਪਣੇ, ਆਪਣੇ ਦੋਸਤਾਂ ਦੇ ਪੇਰੈਂਟਸ ਨੂੰ ਦਿਖਾਂਦੇ ਐ ਸਿਗਰਟ ਲਗਾ ਕੇ। ਏ ਆਈ ਏ ਆਈ ਦੀ ਫੋਟੋ ਬਣਾ ਕੇ, ਸਿਗਰੇਟ ਲਗਾ ਕੇ ਆਪਣੇ ਦੋਸਤਾਂ ਨੂੰ ਫਸਾ ਦਿੰਦੇ ਐ। ਇਹ ਵੀ ਬਹੁਤ ਇਹ ਪਰ ਬਹੁਤ ਗ਼ਲਤ ਚੀਜ਼ ਐ ਨਾਂ, ਏ ਆਈ ਜਿਹੜੀ ਹੈ ਇਹ ਜਿੱਦਾਂ ਅਸੀਂ ਚੈਟ ਜੀ ਪੀ ਡੀ ਇੱਕ ਐਪ ਆ, ਮੋਬਾਇਲ ਦੇ ਫੋਨ ਦੇ ਵਿੱਚ ਅਸੀਂ ਉਹਨੂੰ ਚਲਾਈਏ ਤੇ ਆਟੋਮੈਟਿਕ ਹੀ, ਜਿੱਦਾਂ ਅਸੀਂ ਉਹਦੇ ਵਿੱਚ ਨਾਂ ਜਿਹੜਾ ਇੰਡੈਕਸ ਹੁੰਦਾ ਵਾ ਉਹਦਾ ਚੈਟ ਜੀ ਪੀਟੀ ਦਾ, ਉਹਦੇ ਵਿੱਚ ਸਪੈਸ਼ ਉਹਨਾਂ ਨੇ ਲਿਖਿਆ ਹੁੰਦਾ ਕਿ ਤੁਸੀਂ ਸਾਨੂੰ ਅਲਓ ਕਰੋ ਜਾਂ ਨਾ ਕਰੋ ਤਾਂ ਅਸੀਂ ਤੁਹਾਡੇ ਜਿੱਦਾਂ ਤੁਸੀਂ ਸਾਡਾ ਐਪ ਓਪਨ ਕਰੋਗੇ ਅਸੀਂ ਤੁਹਾਡੀ ਆਵਾਜ਼ ਤੇ ਕੈਮਰਾ ਦੋਵੇ ਈ ਸ਼ੋਅ ਕਰ ਸਕਦੇ ਆ ਭਲਾ ਤੁਸੀਂ ਤੁਹਾਨੂੰ ਕੀ ਲੱਗਣਾ ਤੁਸੀਂ ਤਾਂ ਤੁਹਾਨੂੰ ਤਾਂ ਪਤਾ ਵੀ ਨੀ ਹੋਣਾ ਕਿ ਤੁਹਾਡਾ ਉਹ ਫੋਨ ਦੇਖ ਰਿਹਾ ਵਾ ਜੋ ਏ ਆਈ ਆ ਚੈਟ ਜੀ ਪੀ ਟੀ ਉਹ ਉਹਨੇ ਤਾਂ ਦੇਖਦੇ ਹੋਣਾ ਕੈਮਰਾ। ਤੇ ਪਰ ਤੁਹਾਨੂੰ ਨਹੀਂ ਪਤਾ ਹੋਣਾ ਉਹ ਜਿਹੜਾ ਆਪਣਾ ਫਰੰਟ ਕੈਮਰਾ ਉਹ ਸਾਡਾ ਫੇਸ ਵੀ ਦੇਖ ਸਕਦਾ ਬੈਕ ਕੈਮਰਾ ਫਰੰਟ ਕੈਮਰਾ ਏਦਾਂ ਤੇ ਉਹ ਸਾਡੀ ਆਵਾਜ਼ਾਂ ਵੀ ਸੁਣ ਸਕਦਾ ਵਾ ਜ ਭਰਾ ਤੁਸੀਂ ਓਨ ਕੀ ਤਾਂ ਨਹੀਂ ਕੀਤਾ ਜੇ ਤੁਸੀਂ ਐਪ ਰੱਖਿਆ ਆਪਣੇ ਫੋਨ ਦੇ ਵਿੱਚ ਜਿੰਦਾ ਫੋਨ ਐਪ ਓਨ ਵੀ ਕਰ ਲਿਆ ਤੁਸੀਂ ਮੰਨ ਲਓ ਭਲਾ ਤੁਸੀਂ ਜਿਹੜੇ ਐਪ ਚੈਟ ਜੀ ਬੀ ਟੀ ਦੇ ਵਿੱਚ ਇੱਕ ਬੋਲਣ ਵਾਲਾ ਐਪ ਹੁੰਦਾ ਵਾ ਜਿੰਦਾਂ ਮਤਲਬ ਬੋਲ ਕੇ ਜਿੰਦਾਂ ਅਸੀਂ ਉਹਨਾ ਨੂੰ ਕੁੱਖ ਪੁੱਛਣਾ ਜੇ ਅਸੀਂ ਨਾ ਵੀ ਪੁੱਛਿਆ ਐਪ ੳਨ ਕਰਕੇ ੳਦੇ ਹੀ ਰੱਖ ਤੇ ਉਹ ਸਾਡੇ ਕੈਮਰੇ ਦੇਖ ਸਕਦੇ ਆ। ਤੋ ਸਾਨੂੰ ਸੁਣ ਵੀ ਸਕਦੇ ਆ ਇਸ ਲਈ ਉਹ ਐਪ ਆਪਣੇ ਫੋਨ ਵਿੱਚ ਨਹੀਂ ਰੱਖਣਾ ਚਾਹੀਦਾ ਇਹ ਤਾਂ ਬਹੁਤ ਜਿਆਦੀਆਂ ਹਾਨੀਆਂ ਏ।
ਹਾਂਜੀ, ਹਾਂਜੀ। ਹੁਣ ਅਪਾਂ ਦੇਖੀ ਦੈ ਕਾਫੀ ਇੰਸਟਾਗ੍ਰਾਮ ਵਗਰੈ ਤੋਂ ਕਾਫੀ ਵੀਡੀਓ ਵਗੈਰਾ ਜਿੱਦਾ ਅਪਲੋਡ ਵਗੈਰਾ ਹੋਇਆ ਹੁੰਦਿਆਂ। ਕਈ ਵਾਰੀ ਅਸੀਂ ਪੁੱਛੀ ਦਾ ਵੀ ਤੁਸੀਂ ਬੇਟਾ ਵੀਡੀਓ ਡਾਊਨਲੋਡ ਕੀਤੀ ਏ ਆਪਣੇ ਫੋਨ ਚ ਭਰੀ ਕਿ ਇਹ ਭੇਜੀ ਕਿਸੇ ਨੂੰ ਤਾਂ ਬੱਚੇ ਸਾਫ਼ ਹੀ ਮਨਾ ਕਰ ਦਿੰਦੇ ਨਹੀਂ ਅਸੀਂ ਨੀ ਭੇਜੀਆਂ। ਹਾਂ ਇਹ ਤਾਂ ਹੈ, ਬੱਚੇ ਸ਼ਰਾਰਤ, ਸ਼ਰਾਰਤ ਵਿੱਚ ਚਲੋ ਇੱਕ ਦੂਸਰੇ ਦਾ ਕਰ ਦਿੰਦੇ ਨੇ ਨਾ ਇਹ ਤਾਂ ਪਰ ਨਹੀਂ ਕਰਨਾ ਚਾਹੀਦਾ ਨਾ ਇਹ ਤਾਂ ਮਤਲਬ ਅੱਛਾ ਨਹੀਂ ਲੱਗਦਾ ਨਾ। ਹੂੰ ਕਿਸੇ ਦੀ ਫੋਟੋਜ਼ ਵਗੈਰਾ ਹੋ ਗਈ ਜਾਂ ਕੁਛ ਤਾਂ ਲੀਕੇਜ ਵਗੈਰਾ ਨਹੀਂ ਕਰਨੀ ਚਾਹੀਦੀ ਨਾ। ਹੂੰ
ਹਾਂਜੀ ਕਈ ਵਾਰੀ ਤਾਂ ਮਤਲਬ ਬੱਚੇ ਨਾ ਇਝੇ ਹੀ ਫੋਟੋ ਫੋਟੋਆਂ ਬਣਾ ਕੇ ਕਿਸੇ ਨੂੰ ਬਲੈਕਮੇਲ ਵੀ ਕਰਨ ਲੱਗ ਪ ਪੈਦੇ ਆ ਏਦਾਂ ਹੀ
ਹਾਂਜੀ, ਹਾਂਜੀ ਇਹ ਤਾਂ ਹੈ ਬਿਲਕੁਲ ਸਹੀ ਗੱਲ ਕਰ ਰਹੇ ਹੋ। ਹਾਂਜੀ। ਚਲੋ ਫ਼ੋਨ ਹੈ ਫੋਨ ਦਾ ਮਤਲਬ ਮਿਸਯੂਜ਼ ਨਾ ਕਰੋ ਫੋਨ ਨੂੰ ਸਹੀ ਯੂਜ਼ ਕਰੋ ਨਾ ਜਿੱਦਾਂ ਆਪਣੀ ਸਟੱਡੀ ਵਾਸਤੇ ਯੂਜ਼ ਕਰੋ ਫੋਨ ਨੂੰ ਆਪਣਾ ਹਾਲ ਚਾਲ ਦੱਸਣ ਵਾਸਤੇ ਕਿਸੇ ਦਾ ਪੁੱਛਣ ਵਾਸਤੇ ਇਸ ਤਰ੍ਹਾਂ ਤੁਸੀਂ ਫੋਨ ਨੂੰ ਮੋਬਾਈਲ ਨੂੰ ਜ਼ਿਆਦਾ ਯੂਜ ਕਰੋ ਤਾਂ ਜ਼ਿਆਦਾ ਬੈਟਰ ਰਹਿੰਦਾ ਹੈ ਨਾ‌
ਕਈ ਵਾਰੀ ਤਾਂ ਬੱਚੇ ਫੋਨ ਚਾਰਜਰ ਲਗਾ ਕੇ ਵੀ ਮਤਲਬ ਕਿਸੇ ਨਾਲ ਵੀ ਗੱਲ ਕਰਨ ਲੱਗ ਪੈਂਦੇ ਆ। ਫੋਨ ਤੇ ਗੱਲਾਂ ਕਰਨ ਲੱਗ ਪੈਂਦੇ ਜਾਂ ਫੋਨ ਚਲਾਉਣ ਲੱਗ ਪੈਂਦੇ ਆ ਤੇ ਫੋਨ ਫਟਣ ਦਾ ਵੀ ਖ਼ਤਰਾ ਹੁੰਦ ਵਾ ਉਹਨਾਂ ਦੇ ਫੇਸ ਤੇ ਮਤਲਬ ਜਿੱਦਾ ਅਸੀਂ ਚਾਰਜ ਲਾ ਕੇ ਗੱਲ ਕਰਦੇ ਪਏ। ਜੇ ਫੋਨ ਫਟ ਜਾਵੇ ਸਾਡੇ ਫੇਸ ਤੇ ਇਫੈਕਟ ਪੈਣਾ ਸਾਡਾ ਫੇਸ ਹੀ ਖ਼ਰਾਬ ਹੋ ਜਾਣਾ ਜਿੱਦਾਂ ਕਈ ਬੱਚੇ ਹੁੰਦੇ ਆ ਕਈ ਸੋਹਣੇ ਨੈਣ ਨਕਸ਼ ਹੁੰਦੇ ਬੱਚਿਆਂ ਦੇ
ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਆ।
ਦੇ ਉਹ ਜਖ ਤੇਦਾ ਚਾਰਜ ਲਗਾ ਕੇ ਫੋਨ ਇਦਾ ਇਹ ਗ਼ਲਤੀ ਬਿਲਕੁਲ ਨਹੀਂ ਕਰਨੀ ਚਾਹੀਦੀ ਲਾਭ ਹਾਨੀ ਹੈ ਇਹਦੀ
ਹਾਂਜੀ, ਹਾਂਜੀ ਇਹ ਤਾਂ ਆਪਣੀ ਕੋਮਨ ਸੈਂਸ ਹੋਣੀ ਚਾਹੀਦੀ ਏ ਨਾ ਕਿਉਂਕਿ ਅੱਜ ਕੱਲ੍ਹ ਫੋਨਾਂ ਵਿੱਚ ਤੇ ਬੜੀਆਂ ਰੀਲਾਂ ਵਗੈਰਾ ਦਿਖਾਦੇ ਨੇ ਦ ਮਤਲਬ ਕਾਫੀ ਟਰੈਜਡੀ ਹੋ ਗਈ ਫੋਨ ਲਗਾ ਕੇ ਚਲੇ ਗਏ। ਮਤਲਬ ਉਹ ਫੋਨ ਚਾਰਜ ਗੱਲ ਤੇ ਬਾਅਦ ਚੋਂ ਕਰਨੀ ਹੁੰਦੀ ਏ ਤੇ ਮਤਲਬ ਫ਼ੋਨ ਲਗਾ ਕੇ ਚਲੇ ਜਾਂਦੇ ਨੇ ਤਾਂ ਉਹ ਵੀ ਕਾਫੀ ਮਤਲਬ ਦੇਰ ਫੋਨ ਚਾਰ ਰਹਿੰਦਾ ਲੱਗਾ ਰਹਿੰਦਾ ਲੱਗਾ ਰਹਿੰਦਾ ਫੋਨ ਉਹ ਵੀ ਫਟਣ ਦਾ ਡਰ ਜ਼ਿਆਦਾ ਰਹਿੰਦਾ ਨਾ ਫ ਦੇ ਚਾਂਸਿਸ ਬਹੁਤ ਰਹਿੰਦੇ ਐ
ਕਈ ਬੱਚੇ ਦਾ ਆਪਣੇ ਸਰਾਣੇ ਕਈ ਬੱਚੇ ਦਾ ਫ ਕਈਂ ਬੱਚੇ ਤਾਂ ਆਪਣੇ ਸਰਾਣੀ ਪੈਂਦੀ ਜਾਂ ਆਪਣੇ ਸਿਰ ਦੀ ਉੱਪਰ ਫੋਨ ਰੱਖ ਸੋਂ ਜਾਂਦੇ ਆ ਇਹ ਮਤਲਬ ਜਿਹੜੀ ਫੋਨ ਵਿੱਚ ਰੇਡੀਏਸ਼ਨ ਨਿਕਲਦੀ ਆ ਉਹ ਬੱਚਿਆਂ ਦੇ ਬ੍ਰੇਨ ਚ ਇੰਦਾ ਇਫੈਕਟ ਕਰਦੀ ਆ ਇਹ ਵੀ ਫੋਨ ਚਿਰ ਤੇ ਥੱਲੇ ਨੀ ਕਿੰਨੀ ਆਪਣੇ ਤੋਂ ਕਿੰਨੀ ਦੂਰ ਰੱਖਣਾ ਚ ਰੱਖਣਾ ਚਾਹੀਦਾ, ਜਦੋਂ ਤੁਸੀਂ ਸੁਣਾ ਨਾ ਫੋਨ ਆਪਣੇ ਤੋਂ ਦੂਰ ਰੱਖ ਕੇ ਸੋਣਾ ਚਾਹੀਦਾ ਵ
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਆ, ਤੁਹਾਡੀ ਹਾਂਜੀ ਫੋਨ ਦੂਰ ਰੱਖ ਕੇ ਸੋਣਾ ਚਾਹੀਦਾ ਹੈ।
ਕਿ ਬੱਚੇ ਜੇ ਨਾਲ ਏਅਰਪੋਰਟ ਕਨੇਕਟ ਕਰਕੇ, ਇਦਾ ਉੱਚੀ ਆਵਾਜ਼ ਕਰਕੇ ਗਾਣੇ ਸੁਣਦੇ ਰਹਿੰਦੇ ਆ, ਉਹਦਾ ਏਅਰ ਆਪਣੇ ਕੰਨਾਂ ਤੇ ਆਵਾਜ਼ ਸੁਣਨ ਤੇ ਇਫੈਕਟ ਹੁੰਦਾ ਇਹਦਾ ਵੀ ਬਹੁਤ ਇਫੈਕਟ ਪੈਂਦਾ ਵਾ
ਹਾਂਜੀ ਹਾਂਜੀ ਉਹੀ ਆਪਣੀ ਸੇਫਟੀ ਆਪਣੇ ਹੱਥ ਆ ਜਿੱਦਾਂ ਮਤਲਬ ਆਪਾਂ ਆਪਣੀ ਸੇਫਟੀ ਆਪਣੇ ਹੱਥਾਂ ਤੇ ਚਲੋ ਆਪਣਾ ਮਤਲਬ, ਰੂਲ ਸੇ ਵਾਲੇ ਕਰਨੇ ਹੀ ਚਾਹੀਦੇ ਯੂਜ ਕਰਨੇ ਚਾਹੀਦੇ। ਆਪਾਂ ਸੇਫ ਕਿੱਦਾਂ ਰਹੀਏ ਹਨਾ,
ਮਤਲਬ ਫੋਲੋ ਕਰਨੇ ਚਾਹੀਦੇ ਨੇ, ਹਾਂਜੀ,
ਬੁੱਕ ਦੀ ਸਕ ਗੱਲ
ਓਕੇ ਜੀ ਭਾਈ ਜੀ, ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ, ਤੁਹਾਡ ਨਾਲ ਗੱਲ ਕਰਕੇ,